ਹੈਲੋ। ਹਾਂਜੀ, ਹਾਂਜੀ, ਹਾਂਜੀ। ਉਹੀ-ਉਹੀ ਪਿੱਛੇ ਕੱਲਜ਼ ਹੋ ਗ ਤੁਹਾਡਾ ਘੱਟ ਗਿਆ ਸੀਗਾ। ਹੋਰ ਹੋਰ ਸੁਣਾਓ ਤੁਸੀਂ? ਹਾਂਜੀ। ਮੈਂ ਵੀ ਓਈ, ਬਸ ਰੋਟੀ-ਰਟੀ ਖਾ ਕੇ ਨਹੀਂ ਰੋਟੀ ਖਾਣ ਤੋਂ ਪਹਿਲਾਂ ਈ ਸੂਟ ਜਾ ਕੱਟਣ ਡਈ, ਮੈਂ ਬੈਠੀ ਹੋਈ ਸੀ ਨਾ, ਮੈਨੂੰ ਯਾਦ ਈ ਨੀ ਕਿ ਕੱਲ ਉਹ ਮਤਲਬ ਗੁਰਪੁਰਬ ਆ ਰਿਹਾ ਵਾ, ਮਤਲਬ ਕੱਚੀ ਲੱਸੀ ਦਾ ਵਾ। ਪਰ ਤੋ ਓਈ ਸੂਟ ਮੈਂ ਕੱਟ ਕੇ ਰੱਖਿਆ ਹੋਇਆ ਹੀ, ਤੇ ਮੈਂ ਕਿਹਾ ਚੱਲ ਸੀਲਵਾਂ ਕੱਲ ਪਾਇਆ ਜਾਊਗਾ।
ਹਮ।
ਆਰਾਮ ਨਾਲ, ਸ਼ਾਂਤੀ ਨਾਲ ਬੈਠੀ ਹੋਈ ਸੀ। ਫਿਰ ਉਹ ਮੇਰੀ ਦਰਾਣੀ ਆ ਕੇ ਕੈਂਦੀ ਕੈਂਦੀ, ਕੱਲ ਚੱਲੂੰਗੇ ਨਾ ਕਰਕੇ ਗੁਰਦੁਆਰੇ। ਤੇ ਮੈਂ ਕਿਹਾ ਕਿ ਅੱਛਾ। ਹਾਂ ਹਾਂ, ਤੇ ਕੈਂਦੀ ਹਾਂ। ਕੱਲ ਲਿਆ, ਮੈਂ ਕਿਆ ਅੱਛਾ ਕੱਲ ਲਿਆ ਕਿ, ਮੈਂ ਕਿਆ ਮੈਨੂੰ ਪਤਾ ਈ ਨੀ। ਫਿਰ ਮੈਂ ਕਿਆ ਚਲ ਸੂਟ ਸੀਤਾ ਜਾਏ ਫਟਾਫਟ, ਨਹੀਂ ਤੇ ਰਹਿ ਜਾਣਾ ਫੇ ਓਹ ਤਰ੍ਹਾਂ ਈ।
ਅੱਛਾ।
ਕੀ ਸੀ, ਓਈ ਕੱਟਿਆ ਵਟਿਆ ਵਾ। ਕੱਟ ਲਿਆ ਸੀ। ਹਾਂਜੀ, ਕੱਟ ਲਿਆ ਸੀ, ਹੁਣ ਸੀਨ ਡੀ। ਸੀਣਾ ਹਾਂਜੀ। ਹੋਰ ਤੁਸੀਂ ਕੀ ਕਰ ਰੇ ਹੀ?
ਅਸੀਂ ਲੰਮੇ ਪਏ ਆਂ ਆਰਾਮ ਕਰਨ
ਮੈਂ ਓਈ ਨੀ ਪੀਤੀ ਪਈ ਓਈ ਹਲੀ।
ਲੱਸੀ ਕਹਿਣ ਡ ਪੀਣੀ, ਮੈਂ ਕਿਆ ਹੈ ਲਈ, ਹਾਂਜੀ।
ਮੈਂ ਪੀ
ਲੱਸੀ ਹਾਂਜੀ ਹਾਂਜੀ ਪਿੰਨੀ ਆਂ ਵੀ ਖੱਟੀ ਖੱਟੀ ਲੱਗਣ ਡਈ ਮੈਨੂੰ। ਮਤਲਬ ਖੰਘ ਨਾ ਆਉਣ ਲੱਗ ਉਹ ਡਰਦੇ ਮਾਰੇ ਮੈ ਮੈਂ ਕਿਆ ਹਾਂ, ਵਹੀ ਨਾ ਫੇਰ ਬੋਲੂਗੇ।
ਪੀ ਕੇ ਜਿਆਦਾ ਬਿਮਾਰ ਹੋ ਗੀ।
ਹਾਂ, ਈ‌ ਤੇ ਕੇ ਇੱਕ ਘੁਟ ਈ ਪੀਤਾ ਹਾਲੇ। ਓਈ ਵੇਖਣ ਡਈ ਫਿਰ ਸ ਵੇਸਟ ਹੋਣੀ ਆ ਅੱਛਾ, ਜਿਸ ਤਰ੍ਹਾਂ ਬਾਵਾਂ ਦਾ ਨਾਪ ਪੇ ਕਰਦੇ ਆ। ਅਹ ਜਿਸ ਤਰ੍ਹਾਂ ਮੈਨੂੰ ਛੇ ਬਰ ਬਾਹਵਾਂ ਰੱਖਣੀਆਂ ਵਾ, ਛੇ ਇੰਚ ਦੀਆਂ ਹਨ। ਤੇ ਫਿਰ ਉੱਤੋਂ ਦੀ ਕਿਤਰ੍ਹਾਂ ਢਾਈ ਇੰਚ ਕੱਟ ਕਰਕੇ ਦਾਗ ਲਗੋਂਦੇ ਕੀ? ਕਿ ਡੇਢ?
ਹਾਂ, ਉਹ ਗੋਲਾਈ ਚ ਕਰ ਦਿੰਦੇ ਆ ਡੇਢ, ਦੋ ਤੱਕ ਕਰ ਸਕਦੇ ਆ ਥੱਲਿਓਂ ਡਾਊਨ ਹਾਂ ਡੇਢ, ਦੋ ਚੱਲ ਜਾਂਦਾ। ਤੇਰੇ ਮਤਲਬ ਤੂੰ ਜਿੱਦਾਂ ਡੇਢ ਕ ਈ ਰੱਖ।
ਅੱਛਾ ਹਾਂ, ਡੇਢ ਚ ਈ ਲਗਾ ਲੈਨੀ ਆ। ਹਮ। ਕੋਈ ਨਾ, ਓਈ ਮੈਂ ਕਿਆ ਕਿ, ਉਹੀ ਕੱਲ ਸਾਡੇ ਇਧਰ ਪੰਗਾ ਪੈ ਗਿਆ। ਇਹਦਾ ਹਮ, ਅਰੇ ਸਾਡੇ ਇੱਥੇ ਆ ਇੱਕ ਬੁੱਢੀ ਆਈ ਹੋਈ ਆ।
ਹਾਂ।
ਤੇ ਓਈ ਬੱਚੇ ਉਹਦੇ ਇਨੇ ਗਾਲੀ ਗਲੋਚ ਕਰਦੇ ਆ। ਸੁਣਦੀ ਮੰਨਦੀ ਨੀ ਆ, ਕੈਂਦੀ ਨਾ ਮੇਰੇ ਬੱਚੇ ਨੀ ਕਰਦੇ ਆ ਬਹੁਤ ਚੰਗੇ ਬੱਚੇ ਆ ਮੇਰੇ। ਕਰਕੇ, ਤਬ ਉਲਟਾ ਤੁਹਾਡੇ ਬੱਚੇ ਲੋਂਗ ਦਾ ਸੁਣਿਆ ਸੀ ਕਹਿੰਦੇ ਕਿ ਗਾਲੀ ਗਲੋਚ ਕਰਦੀਆਂ ਇਹ ਲੋਕ ਕਰਕੇ, ਅ-ਹਾਂ ਤੇ ਕੱਲ ਉਹ ਫੇਰ ਮੇਰੀ ਚ ਵਿਚਕਾਰ ਵਾਲੀ ਕੁੜੀ ਸੀ ਬਾਹਰ ਤੇ ਉਹਨੂੰ ਕ ਉਹਨੂੰ ਉਹਦਾ ਮੁੰਡਾ ਕੈਂਦਾ ਵਾ ਕਿ ਅਹ ਜਾ-ਜਾ਼ਦਾ ਮਤਲਬ ਇਧਰ ਮਤ ਆ, ਜਾ਼ਦਾ ਭੋਕਤੇ ਰਹਿਤੀ ਐ। ਕੁੱਤੇ ਜਾਸੇ ਪੂਰੇ ਦਿਨ ਘਰ ਇਤਰ੍ਹਾਂ ਕਰਕੇ ਉਹਨੂੰ ਕਹਿੰਦਾ, ਤੇ ਹਾਂ ਇਧਰ ਮੈਂ ਤਾਂ ਹਮਾਰੇ, ਫ ਬਸ ਨਾ ਕਰਕੇ ਕਹਿੰਦਾ ਕਿ ਕੁੱਤੇ ਵਾਗੂ ਦਿਨ-ਭਰ ਭੋਂਕਦੀ ਰਹਿੰਦੀ ਆ। ਅਹ ਮਿਲ ਗਈ ਕੰਗੀ ਦੇਤੀ, ਹੂੰ, ਤੇ ਉਹੀ ਫੇਰ ਉਹ ਜਾ ਕੇ ਫੇਰ ਬੋਲਿਆ। ਤੇ ਉਹੀ ਫਿਰ ਮ ਚੱਪਲਾਂ ਖੋਲ ਕੇ ਤੇ ਮਾਰਨ ਡਈ ਉਨੂੰ ਮੁੰਡੇ ਤੇ ਨਾ,
ਤੇ ਅੱਗੋਂ ਪਿੱਛੋਂ ਤੇ ਮੰਨਦੀ ਨੀ ਆ ਬੋਲੋ ਗਾਲੀ ਕੱਢਦਾ ਆ ਕਹਿੰਦੀ ਨਈਂ ਮੇਰਾ ਬੱਚਾ ਨੀ ਗਾਲੀ ਕੱਢਦਾ ਮੇਰਾ ਬੱਚਾ ਤੇ ਇਤਰ੍ਹਾਂ ਤਰ੍ਹਾਂ ਬਲਕਿ ਤੁਹਾਡੇ ਬੱਚੇ ਗਾਲੀ ਕੱਢਦੇ ਆ, ਸੁਣਿਆ ਸੀ। ਇਤਰ੍ਹਾਂ ਤੇ ਉਹੀ ਫੇਰ ਹੂੰ, ਤੇ ਉਹੀ ਫੇਰ ਕੱਲ ਓਹੀ ਫਿਰ ਦਰਾਣੀ ਨੂੰ ਸਭ ਬੋਲਣ ਡਈ ਕਿ ਨਾ ਜਾਇਆ ਘਰ, ਜਿੰਨਾ ਇੰਨਾ ਹੋਣ ਡਿਆ ਤੂੰ ਫੇਰ ਵੀ ਬੜੀ ਰਹਿੰਦੀ ਉਹਨਾਂ ਦੇ ਜਾ ਕੇ, ਹਾਂ ਉਹੀ ਫੇਰ,
ਸਾਡੀ ਭੈਣ
ਸਾਡੀ ਫੈਮਿਲੀ ਹਾਂ ਉਹੀ ਬੋਲਣ ਡੀ ਹੀ ਮੇ ਦਰਾਣੀ ਨੂੰ ਕਿ ਨਾ ਵੜਿਆ, ਕਰਵੇ ਹੂੰ,
ਆਦੀ ਏ,
ਕੱਲ ਉਹ ਕੱਲ ਉਹਦੀ ਸੱਸ ਸੀ ਖੜੀ, ਤੇ ਉਹਨੇ ਸੱਦ ਲਿਆ ਹੀ।
ਅੱਛਿਆ,
ਲਤਾ ਸੀਗਾ
ਉਹ ਤੇ ਬੱਚਿਆਂ ਪਿੱਛੇ ਕਿਉਂ ਐਵੇਂ ਲੜਾਈਆਂ ਕਰਨੀਆਂ ਪਰ ਬੱਚੇ ਬੱਚਿਆਂ ਨੂੰ ਤਾਂ ਚਾਹੀਦੀ ਹੈ ਕੀ ਗ਼ਲਤ ਕੀ ਸਹੀ ਹੈ, ਦੱਸਣਾ ਚਾਹੀਦਾ ਬੱਚਾ
ਤੇ ਉਹਦੇ ਬਾਹਾਂ ਦਾ ਹੀ ਨੀ ਸਮਝ ਆਉਣ ਡਿਆ ਕੀ ਕਰਾਂ ਮੈਂ ਕੋਈ ਗੜਬੜੀ ਈ ਲੱਗਦਾ ਐ। ਗੜਬੜ ਦੀ ਪਤਾ ਨੀ ਮਤਲਬ ਸਾ ਕੱਟਿਆ ਸੀ ਨਾ ਹੁਣ ਇੱਕ ਜੀਅ ਜਾ ਵੀ ਨੀ ਕਰਨ ਡਿਆ ਉੱਤੋਂ ਦੀ ਮੈਂ
ਚਲੋ ਕੋਈ ਨੀ ਆ ਦੋ ਮਿੰਟ ਰੇਸਟ ਕਰੋ, ਦਿਮਾਗ ਨੂੰ ਰੇਸਟ ਦਓ ਤੇ ਫੇਰ ਕਰਿਓ।
ਕੀ ਹੋ ਗਿਆ? ਕੀ ਵੱਜ ਗਿਆ? ਆਰਾਮ ਨਾਲ ਕਰਨਾ ਹੀ ਨਾਂ। ਦੇਦਰਾ ਮੱਲ ਲਾ ਥੋੜਾ ਸਾ ਆਰਈ, ਆਰਈ ਆਂ। ਹਾਂ ਉਹੀ ਕਰਦੀ ਆ ਹੁਣ ਜਾਓ। ਨਿਕਲੋ ਬੈਗ਼ ਚ ਪਾ ਲਈਆਂ ਕਾਪੀਆਂ ਟੂਸ਼ਨ ਦੀਆਂ, ਤੇ ਪਾ ਨਾ ਫੇ਼ਰ ਬੈਗ਼ ਚ ਕਾਪੀ ਪਾ। ਟੂਸ਼ਨ ਅਹ ਮੈਂ ਦੇਖਾਂ ਪਾਣੀ ਬੋਤਲ ਵੀ ਦੇਖ, ਅਹ, ਪਾਣੀ ਬੋਟਲ ਦੇਣੀ ਸੀ, ਛੇਤੀ ਪਾ ਕੋਪੀ। ਬੈਗ਼ ਚ ਆਪਣੇ ਪਹਿਲਾਂ ਬੈਠੇ ਰਹਿੰਦੇ ਆ ਸੁੱਤੇ ਰਹਿੰਦੇ ਔ ਫੇਰ, ਯਾਦ ਸੌਂਦਾ ਫਿਰ, ਬੱਚ ਖੋਹ ਕੇ ਸੌਂਦਾ
ਹਾ।
'ਚ ਕੋਈ ਪਾਣੀ ਬੋਤਲ ਦੇ ਦਿੱਤੀ ਜਾਏ ਫਿਰ ਮੰਗਦੇ ਰਸਤੇ ਨਾ। ਆਪੋ ਆਪ ਲੈ ਕੇ ਜਾਵੇ ਤੇ ਠੀਕ ਐ।
ਹਾਂ।
ਟੀਚਰਾਂ ਵੀ ਅੱਜ ਕੱਲ ਬੋਲ ਦਿੰਦੀਆਂ, ਆਪਣੇ ਘਰੋਂ ਲੈ ਆਇਆ ਕਰੋ ਪਾਣੀ।
ਹਾਂ, ਉਹ ਤੇ ਘੜੀ-ਘੜੀ ਕੌਣ ਅੱਜ ਕੱਲ, ਆਪਣਾ ਹੀ ਸਰਦਾ ਮਸਾਂ। ਹਾ-ਹਾ, ਅਗਲਾ ਵੀ ਆਦਾ ਨਾ ਹੀ ਬੋਤਲਾਂ ਭਰਨੀਆਂ ਪੈਣ ਹਾ-ਹਾ,
ਹ-ਹ-ਹ। ਆਹ ਨਾਲੇ ਇੱਕ ਇੱਕ ਨੇ ਮੰਗਿਆ, ਦੂਸਰੇ ਨੇ, ਤੀਸਰੇ ਨੇ, ਸਾਰਿਆਂ ਨੇ ਚਾਲੂ ਹੋ ਜਾਣਾ ਪਾਣੀ ਵਾਸਤੇ। । ਹੁੰਦਾ ਈ ਆ।
ਹੁੰਦਾ ਈ
ਅਹੀ ਆਪ ਇੰਨਾ ਪੀਤਾ ਪਾਣੀ ਅਜਿਹੇ ਤੇ ਪੰ ਪੰਜ ਦੱਸ-ਦੱਸ ਮਿੰਟ ਬਾਦ ਪਾਣੀ ਪੀ ਇੰਨਾ ਚੰਗਾ ਉਹ ਵਾਟਰ ਕੂਲਰ ਜਾਂ ਨਵਾਂ ਲਿਆ ਕੇ ਰੱਖਿਆ ਹੀ। ਤੇ ਬਰਫ਼ ਲੈ ਗਈ ਘਰੋਂ ਤੇ ਉਹ ਚ ਪਾਈ ਗਏ ਤੇ ਚੱਲ ਪਾਣੀ ਠੰਢਾ ਪੀ ਗਏ।
ਵਹਾਓ, ਹਾਂਜੀ।
ਤੇ ਲੋਹ ਦੇ ਲਾਗੇ ਜ਼ਿਆਦੀ ਤੇਅ ਲੱਗਦੀ ਆ। ਹੋਰ ਪਾਣੀ ਪੀ-ਪੀ ਕੇ ਲੰਗਰ ਪਕਾਇਆ ਅੱਜ ਤੇ।
ਹਾਂਜੀ।
ਦਾਲ ਲੈ ਆਂਦੀ ਆ ਹੁਣ। ਰਾਤ ਫੁਲਕੇ ਲਾਉਣੇ ਤੇ ਬੱਸ ਰਾਤ ਦਾ ਕੰਮ ਖਤਮ।
ਅੱਛਾ।
ਬਣੀ ਬੜੀ ਸਵਾਦ ਹੀ ਬਣੀ ਸੰਘਣੀ ਦਾਲ ਇੱਕ ਦਮ ਗਾੜ੍ਹੀ
ਅਈ ਕਿੰਨਾ ਹੀ ਚਿਰ ਹੋ ਗਿਆ, ਨਈਂ, ਹਈ।
ਅੱਛਾ, ਖਾਧੀ।
ਹਂ, ਹਂ ਸਾਡੇ ਇੱਥੇ ਇੱਕ
ਨਹੀਂ ਅਸੀਂ ਬਣਾਉਣੇ ਕਿਉਂਕਿ ਉਹ ਮਨਾ ਇਹ ਨਾਂ ਲੇਸਲੀ ਕਰਕੇ। ਤੋਂ ਜੋੜਾਂ ਦੀ ਪੀੜ ਹੋਣ ਲੱਗ ਪ ਪੈਂਦੀ, ਇਸੇ ਲਈ ਘਰ ਨੀਂ ਬਣਾਉਣੇ। ਤੇ ਪਰ ਉਹੀ ਪਰ ਮਹੀਨੇ ਬਾਦ ਇੱਕ ਵਾਰੀ ਇਸ ਤਰ੍ਹਾਂ ਹੀ ਲੰਗਰ ਦੀ ਦਾਲ ਹੀ
ਹਂ।
ਇੱਕ ਮਹੀਨੇ
ਅੱਛਾ-ਅੱਛਾ, ਕੋਈ ਸਾਡ । ਸਾਡੇ ਲਾਗੇ ਤੋਂ ਥੋੜਾ ਸਾ ਦੂਰ। ਤੇ ਉੱਥੇ, ਦਾ ਇੱਕ ਸੇਵਾਦਾਰ ਸੀ। ਮਤਲਬ ਚੰਗੇ ਸੀ, ਅਸੀਂ ਦੋੰਨੋ ਆਪਣੇ ਅ ਛੋਟੀ ਕੁੜੀ ਦਾ ਹੁਣੇ ਜਨਮ ਦਿਨ ਪਾਰ ਹੋਇਆ ਜਿੱਥੇ ਵੀ, ਉਸ ਵਰਦਾਸਤ ਰੌਣ ਗਏ, ਵੇਖਿਆ ਚੰਗਾ ਭਲਾ ਬੱਚਿਆਂ ਨੂੰ ਦਸਤਾਰ ਬੰਨਣਾ ਸਿਖਾਉਣ ਡਿਆ। ਸਭ ਕਰਨ ਡਿਆ। ਤੇ ਛੁੱਟੀ ਚ ਆਪਣੇ ਉੱਥੇ ਜਿੱਥੇ ਰਹਿੰਦਾ ਹੀ ਉੱਥੇ ਗਿਆ। ਉੱਥੇ ਗਿਆ ਤੇ ਉੱਥੇ ਜਾ ਕੇ ਪਤਾ ਨੀਂ ਉਹਨੇ ਫਾਂਸੀ ਲਾ ਕੇ ਮਰ ਲਈ ਮਰ ਗਿਆ।
ਇਹਨਾਂ ਸਾਨੂੰ ਤੇ ਯਕੀਨ ਈ ਨਹੀਂ ਹੋਣ ਤਾਂ ਵੇਖ ਕੇ, ਫਾਂਸੀ ਲਾ ਕੇ ਔਰ ਲਗਾਈ ਵੀ ਕਿੱਥੇ ਜੰਗਲ ਵਿੱਚ ਜਾ ਕੇ
ਹੈਂ?
ਹਾਂ, ਜੰਗਲ ਵਿੱਚ ਜਾ ਕੇ ਉਹਨੇਂ ਫਾਂਸੀ ਲ
ਨਹੀਂ ਤਾਂ ਮਾਰਿਆ ਹੋਊਗਾ ਕਿਸੇ ਨੇਂ?
ਕੀ ਪਤਾ ਆਹੀ ਤੇ ਵੀਡੀਓ ਵੇਖ ਕੇ ਹੈਰਾਨ ਹਾਂ, ਉਹਦੀ ਵੀਡੀਓ ਵੀ ਆਈ ਪੂਰੀ ਮਤਲਬ ਤੇ ਅੱਜ ਵੀ ਵੇਖੀ ਮੈਂ ਮੈਨੂੰ ਵੇਖ ਕੇ ਅਖਾਂ ਅੱਗੇ ਹਾਲੀ ਮੇਰੇ ਉਸ ਤਰ੍ਹਾਂ ਹੀ ਮਤਲਬ ਇੰਨਾ ਉਓਹੀ ਨਾਂ ਇੰਨਾ ਉੱਤੇ ਹੈ ਵੀ ਨੀਂ ਆ ਮਤਲਬ ਮੈਂ ਉਓਹੀ ਦੇੇਖਣ ਡ ਫਾਂਸੀ ਲਗਾਈ ਹੋ ਗਈ ਤਾਂ ਸਾਹਮਣੇ ਹੀ ਬੰਦਿਆ ਹੋਇਆ ਲੱਗਣ ਡਿਆ ਤ੍ਹਾਂ ਗਾ ਸੀਦੇ ਉੱਥੇ ਤੇ ਸਰੀਰ ਵੀ ਤਿੰਨ ਦਿਨ ਬਾਅਦ ਜਾ ਕੇ ਪਤਾ ਚੱਲਿਆ, ਤਿੰਨ ਦਿਨ ਬਾਅਦ ਜਾ ਕੇ ਪਤਾ ਚੱਲਿਆ ਕਿੱਥੇ ਫਸ
ਨਈਂ ਤੇ ਇੱਥੋਂ ਜਾ ਕੇ ਉਥ
ਤੇ ਸਰੀਰ ਵੀ ਫੁੱਲ ਗਿਆ। ਕੀ ਪਤਾ ਕਹਿੰਦੇ ਕੀ ਉਹਦੀ ਬੁੱਢੀ ਦਾ ਚੱਕਰ ਚੁਕਰ ਚੱਲਣ ਡਿਆ ਹੀ ਕਿ ਕੀ ਆ
ਹਾਂ, ਕੋਈ ਨਾ। ਉਹੀ ਤੇ, ਵੀਡੀਓ ਆਈ ਤੇ ਸ ਸਾਡਾ ਇੱਕ ਲਾਗੇ ਗੁਰਦੁਆਰੇ ਪੈਂਦਾ, ਉਤੋਂ ਥੋੜਾ ਦੂਰ ਵਾਲਾ ਉੱਥੇ, ਜਿੱਥੇ ਹਾਂਜੀ ਜਿੱਥੇ ਇਹਨਾਂ ਦੇ ਪਾਪ ਭਾਜੀ, ਸਰਵਿਸ ਵੀ ਕਰਦੇ ਹੁੰਦੇ ਸੀ ਉੱਥੇ, ਉਥੋਂ ਦਾ ਸੀ। ਹਾਂ। ਚੰਗਾ ਪੜ੍ਹਾਈ ਤੇ, ਸਾਨੂੰ ਹਜੇ ਤੱਕ ਯਕੀਨ ਨੀ ਹੋ ਕੀ ਪਤਾ, ਰੱਬ ਜਾਣੇ ਹੁਣ ਕੀ ਹੋਇਆ, ਕੀ ਨਹੀਂ ਹੋਇਆ। ਉਚੇ ਤੇ, ਇਸ ਤਰ੍ਹਾਂ ਮਤਲਬ ਦੱਸਣ ਡੇ ਆ। ਹਾਂਜੀ! ਉਹੀ ਉੱਚੇ -ਉੱਚੇ ਤੇ ਇਸ ਤਰ੍ਹਾਂ ਦੱਸਣ, ਡ ਮਤਲਬ ਸਾਡੇ ਨਿਊਜ ਚ ਆਇਆ ਸੀ। ਵਟਸਐਪ ਵਾਲਿਆ, ਚ ਕਿ ਮਤਲਬ, ਉੱਥੇ ਜਾ ਕੇ ਉਹਨਾਂ ਨੇ ਇਹ ਕਰ ਲਿਆ ਫਾਂਸੀ ਲਾ ਲਈ।
ਅੱਛਾ।
ਹਮ ਰੱਬ ਜਾਣੇ, ਹੁਣ ਕੀ ਹੋਇਆ, ਕੀ ਨਹੀਂ ਹੋਇਆ ਹੁਣ ਪਤਾ ਨੀ ਸਾਨੂੰ। ਲੇਕਿਨ ਹੋਇਆ ਤੇ, ਤਰ੍ਹਾਂ ਹੀ ਅੱਜਕੱਲ ਹੁਣ ਵੀ ਤੇ ਡਏ ਕਾਂਡ ਇੰਨੇ- ਇੰਨੇ।
ਬਹੁਤ ਤੇ ਅੱਜ -ਕੱਲ ਤੇ ਆਉਂਦਾ ਨੀ, ਕੋਈ, ਕਿਸੇ ਤੇ ਭਰੋਸਾ ਹੀ ਨਹੀਂ ਰਹਿ ਗਿਆ। ਬਹੁਤ ਮੁਸ਼ਕਿਲ ਨਾਲੇ ਆਈ। ਦਿਨਾਂ ਚ ਜ਼ਿਆਦਾ ਆਉਂਦੇ ਹੁੰਦੇ ਆ, ਸਭ ਕੇ
ਕੀ ਦਿਨਾਂ ਚ?
ਗਰਮੀਆਂ ਚ, ਆਹ ਹੀ ਦੋ ਮਹੀਨੇ ਆਂਦੇ ਜ਼ਿਆਦਾ ਚੱਲਦਾ ਜੂਨ -ਜੁਲਾਈ ਚ ਹੀ ਮਾਰ ਕੱਟ ਮਹਿੰਗਾਈ ਮਾਰਿਆ ਗਿਆ ਹਨਾ, ਅਜੇ ਤਾਂ ਬੁੱਢੀਆਂ ਬਾਢੀਆਂ ਨੀ ਵੇਖ ਉਹ ਲੈ ਜਾਂਦੇ ਆ, ਜਿੱਦਾਂ ਹੁਣ ਆ ਵੱਡੇ ਕਾਂਡ ਹੋਇਆ ਨੀ ਮਾਪ ਤੱਕ ਕਰੋੜਪਤੀ ਮੁੰਡੇ ਨੇ ਮੁੰਡੇ ਨੂੰ ਮਰਵਾਤਾ, ਬਰਡੇ ਇੰਨਾ ਮਨਾ ਕੇ ਤੇ ਉਹ ਆਂਦੇ ਹੀ ਪਿਓ ਨੂੰ, ਅਟੈਕ ਆ ਗਿਆ ਕੁੜੀ ਦੇ।
ਅੱਛਾ
ਹਾਂ ਕੁੜੀ ਦਾ ਪਿਓ ਹਸਪਤਾਲ ਭਰਤੀ ਸੀ ਉਹਨੂੰ ਅਟੈਕ ਆ ਗਿਆ ਸੁਣ ਕੇ ਤੇ ਕਹਿੰਦੀ ਜਿਸ ਤਰ੍ਹਾਂ ਉਹਨੂੰ ਧੱਕਾ ਮਾਰਿਆ ਓਦਾਂ ਮੇਰੀ ਕੁੜੀ ਨੂੰ ਵੀ ਧੱਕਾ ਮਾਰੋ ਖਾਈ ਮਤਲਬ ਜਾ ਕੇ ਉਹ ਇਸ ਤਰ੍ਹਾਂ ਕਹਿੰਦੇ ਕਹਿਣ ਡੇ ਹੈ
ਅੱਛਾ ਆਪਣਾ ਪਿਉ ਦਾ
ਹਾਂ।
ਹਾਂ ਤੇ ਐਹੋ ਜਿਹੀ, ਬਿਮਾਰੀ ਹੈ। ਤਰ੍ਹਾਂ ਹੈਗੀਆ, ਪਤਾ ਨੀ, ਨਾ ਰਹਿੰਦੀਆਂ ਹਾਂ, ਹੋ ਇਹੋ ਜਿਹੀਆਂ, ਨਾ ਹੀ ਕਰਦੇ ਫੇਰ
ਹਾਂ -ਹਾਂ, ਤੇ ਬਿਮਾਰੀਆਂ ਭਈ ਦੂਜੇ ਮੁੰਡੇ ਦੀ ਜਾਨ ਲੈਂਦੀ ਆ, ਤੇ ਤੁਸੀਂ ਹਾਂ।
ਦੀ ਆ ਨਾ, ਫਿਰ ਥੋੜਾ ਹਾਂਜੀ ਥੋੜਾ ਕੰਮ ਆ ਮੇ